ਹੈਲੋ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਕੀ ਹਾਲ ਨੇ?
ਠੀਕ ਆ ਜੀ ਤੁਸੀਂ ਦੱਸੋ?
ਹਾਂਜੀ- ਹਾਂਜੀ ਬਸ ਵਧੀਆ- ਵਧੀਆ ਹੋਰ ਕੀ ਬਣਦਾ ਕੀ ਕਰਦੇ ਹੋ ਅੱਜ -ਕੱਲ?
ਬਸ ਜੀ ਘਰ ਬੈਠੇ ਰਹਿੰਣੇ ਆਾ ਘਰ ਬੈਠੇ ਬੋਰ ਹੁੰਣੇ ਆ ਸੋਚਿਆ। ਕਿਤੇ ਘੁੰਮਣ ਜਾ ਆਨੇ ਆਂ।
ਠੀ ਠੀਕ ਆ ਤੇ ਚੱਲੀਏ ਫੇਰ ਕਿਤੇ? ਇਰਾਦਾ ਬਣਿਆ ਮੇਰਾ ਕਿਤੇ ਜਾਣ ਦਾ। ਗਰਮੀ ਦੀਆਂ ਛੁੱਟੀਆਂ ਸਾਨੂੰ ਹੋਈਆਂ ਹੀ ਆ। ਤੇ ਘਰ ਰਹਿ ਕੇ ਵੀ ਅਸੀਂ ਬੋਰ ਹੀ ਹੋ ਜਾਂਦੇ ਆਂ। ਤੇ ਮੇਰਾ ਖਿਆਲ ਹੈ ਕਿ ਅਸੀਂ ਕਿਤੇ ਚੱਲੀਏ ਠੰਡੇ ਇਲਾਕੇ ਵਿੱਚ ਚੱਲੀਏ ਕਿਤੇ ਪਹਾੜੀ ਇਲਾਕਿਆਂ ਚਲੀਏ।
ਹਾਂਜੀ ਆਪਾਂ ਨੂੰ ਕਿਸੇ ਹਿਲ ਸਟੇਸ਼ਨ ਜਾਣਾ ਚਾਹੀਦਾ ਹੈ।
ਠੀਕ ਕਿਆ ਤੇ। ਹਿਲ ਸਟੇਸ਼ਨ ਇੱਧਰ ਏਰੀਆ। ਆਪਣੇ ਇੱਧਰ ਸ਼ਿਮਲਾ ਹੋ ਗਿਆ ਜਾਂ ਮਨਾਲੀ। ਇਹਨਾਂ ਵਿੱਚੋਂ ਕਿਹੜਾ ਸਹੀ ਹੋਊਗਾ।
ਹਾਂਜੀ ਮੈਨੂੰ ਮਨਾਲੀ ਬਹੁਤ ਪਸੰਦ ਆ। ਉਥੇ ਪਹਾੜ ਦਰਿਆ ਅਤੇ ਮੌਸਮ ਮੈਨੂੰ ਬਹੁਤ ਸੋਹਣਾ ਲੱਗਦਾ ਉੱਥੇ ਦਾ।
ਹਾਂਜੀ - ਹਾਂਜੀ ਪਹਾੜਾਂ ਤੇ ਚੱਲਦੇ ਆ ਕਿਉਂਕਿ ਮੈਂ ਕਦੀ ਪਹਾੜੀ ਇਲਾਕਿਆਂ ਵਿੱਚ ਗਈ ਨੀ ਆ ਤੇ ਮੈਨੂੰ ਲੱਗਦਾ ਵਾ ਕਿ ਜਿਹੜਾ ਹੈਗਾ ਵਾ। ਵਧੀਆ ਰਹੋ ਗਾ ਸਾਡਾ ਸਫ਼ਰ ਜੇ ਅਸੀਂ ਪਹਾੜੀ ਇਲਾਕਿਆਂ ਵਿੱਚ ਜਾਂਦੇ ਸ- ਸਾਨੂੰ ਕੁਛ ਨਵਾਂ ਵੇਖਣ ਨੂੰ ਮਿਲੇਗਾ।
ਹਾਂਜੀ ਮਨਾਲੀ ਤਾਂ ਇਸ ਗੱਲ ਨੂੰ ਬਹੁਤ ਮਸ਼ਹੂਰ ਐ।
ਠੀਕ - ਠੀਕ ਆ ਤੇ ਹੋਰ ਦੱਸੋ ਫਿਰ? ਕਿੱਦਾਂ ਪਲੈਨ ਬਣਾਈਏ।
ਹਾਂਜੀ ਆਪਾਂ ਇਹ ਦੇਖ ਸਕਦੇ ਹਾਂ। ਪਹਿਲਾਂ ਵੀ ਕਿੰਨੇ ਦਿਨਾਂ ਲਈ ਪ੍ਰੋਗਰਾਮ ਬਣਾ ਸਕਦੇ ਹਾਂ, ਆਪਾਂ ਇਹ ਦੇਖ ਸਕਦੇ ਹਾਂ। ਥੋਨੂੰ ਕੀ ਲੱਗਦਾ ਆਪਾਂ ਨੂੰ ਕਿੰਨੇ ਦਿਨ ਵਾਸਤੇ ਜਾਣਾ ਚਹੀਦਾ ਐ।
ਅਹ ਜਿੱਥੋਂ ਤੱਕ ਮੈਨੂੰ ਲੱਗਦਾ ਵਾ ਕਿ ਸਾਨੂੰ ਘੱਟੋ - ਘੱਟ ਦਸ ਦਿਨ ਤੇ ਲਾਕੇ ਆਉਣੇ ਚਾਹੀਦੇ ਨੇ।
ਹਾਂਜੀ ਇਹ‌
ਤਾਂ ਜੋ ਅਸੀ ਹਾਂਜੀ ਤਾਂ ਜੋ ਕਿ ਜਿਹੜਾ ਆਪਣੇ ਸਫ਼ਰ ਦਾ ਪੂਰਾ ਆਨੰਦ ਮਾਣ ਸਕੀਏ ਵੱਖਰੀ - ਵੱਖਰੀ ਜਗ੍ਹਾ ਤੇ ਜਾ ਕੇ। ਉੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਦਾ ਪਹਿਰਾਵਾ ਵੇਖੀਏ। ਉੱਥੋਂ ਦਾ ਖਾਣਾ ਖਾਈਏ। ਨਵੀਂ - ਨਵੀਆਂ ਜਗ੍ਹਾ ਤੇ ਜਾਈਏ।
ਹਾਂਜੀ ਹਾਂ, ਘੱਟੋ - ਘੱਟ ਆਪਾਂ ਨੂੰ ਇਨੇ ਦਿਨ ਤਾਂ ਚਾਹੀਦੇ ਨੇ ਕਿਉਂਕਿ ਜੇ ਆਪਾਂ ਉੱਥੇ ਗਏ ਵੀ ਚੱਜ ਨਾਲ ਨਹੀਂ ਘੁੰਮੇ ਆਪਣੇ ਕੋ ਦਿਨ ਘੱਟ ਗਏ, ਫਿਰ ਆਪਾਂ ਨੂੰ ਬਾਅਦ ਚੋਂ ਪਛਤਾਵਾ ਹੋਏਗਾ, ਕਿ ਆਪਾਂ ਉੱਥੇ ਹੋਰ ਦਿਨ ਕਿਉਂ ਨਹੀਂ ਰੁਕੇ।
ਹਾਂਜੀ - ਹਾਂਜੀ ਬਿਲਕੁਲ - ਬਿਲਕੁਲ ਸਹੀ ਆ। ਤੇ ਕੋਈ ਨੀ ਦੇਖਦੇ ਆ ਤੇ ਬਾਕੀ ਦੱਸੋ, ਤੁਹਾਡੇ ਪਰਿਵਾਰ ਵਿੱਚੋਂ ਕੋਈ ਜਾਣ ਲਈ ਰਾਜੀ ਹੈਗਾ।
ਹਾਂਜੀ, ਪਰਿਵਾਰ ਵਿੱਚੋਂ ਵੀ ਨੇ ਤੇ ਦੋਸਤ ਵੀ ਨੇ ਆਪਾਂ ਇਕੱਠੇ ਹੋ ਕੇ ਦੇਖ ਲੈਣੇ ਹਾਂ, ਵੀ ਕਿੰਨੇ - ਕਿੰਨੇ ਜਾਣਾ। ਤੇ ਕਿਵੇਂ ਜਾਣਾ, ਉਸ ਹਿਸਾਬ ਨਾਲ ਆਪਾਂ ਆਪਣਾ ਪ੍ਰੋਗਰਾਮ ਬਣਾ ਲੈਂਦੇ ਹਾਂ।
ਠੀਕ - ਠੀਕ ਹੈ, ਚਲੋ ਇਹ ਤੇ ਬਹੁਤ ਵਧੀਆ ਗੱਲ ਆ। ਬਟ, ਇਹ ਮੇਰੇ ਨਾ ਇੱਕ ਖਿਆਲ ਆ ਕਿ, ਅਸੀਂ ਉੱਥੇ ਜਾਵਾਂਗੇ ਕਿਵੇਂ? ਕਿਵੇਂ ਜਾ ਸਕਦੇ ਹਾਂ ਅਸੀਂ ਉੱਥੇ?
ਮੇਰੇ ਖਿਆਲ ਬੱਸ ਠੀਕ ਰਹੇਗੀ।
ਹਾਂਜੀ, ਬਸ ਵੀ ਠੀਕ ਆ ਬਟ ਤੁਹਾਨੂੰ ਨਹੀ ਲੱਗਦਾ ਕਿ ਅਸੀਂ ਜੇ ਕਾਰ ਰਾ ਹੀ ਜਾਈਏ ਤੇ ਉਹ ਜ਼ਿਆਦਾ ਵਧੀਆ ਵਾ। ਕਿਉਂਕਿ ਜੇ ਤੇ ਅਸੀਂ ਜਾਂਦੇ ਹਾਂ ਬੱਸ ਦੇ ਨਾਲ ਬੱਸ ਨੇ ਤੇ ਪੱਕੇ-ਪੱਕੇ ਉਨ ਦੀ ਜਗ੍ਹਾ ਹੁੰਦੀ, ਜਿੱਥੇ ਰੋਕਦੇ ਨੇ ਜੇ ਅਸੀਂ ਕਾਰ ਰਾਹੀਂ ਜਾਵਾਂਗੇ ਤਾਂ ਅਸੀਂ ਆਪਣੇ ਮਨਪਸੰਦੀ ਜਗ੍ਹਾ ਹੈਗੀ ਆ, ਉਹ ਵੀ ਘੁੰਮ ਸਕਦੇ ਆ। ਅਸੀਂ ਕਿਤੇ ਵੀ ਆਪਣੇ ਮਨ-ਮਨਪਸੰਦ ਜਗ੍ਹਾ ਦੇ ਰਸਤੇ ਵਿੱਚ ਰੁਕ ਕੇ ਕੈਂਪਿੰਗ ਵਗੈਰਾ ਵੀ ਕਰ ਸਕਦੇ ਆ।
ਹਾਂਜੀ ਇਹ ਤਾਂ ਹੈ, ਵੀ ਕਿ ਕਾਰ ਨਾਲ ਆਜ਼ਾਦੀ ਆ ਜਾਂਦੀ ਹੈ ਜੇ ਰਸਤੇ ਵਿੱਚ ਕਿਸੇ ਨੇ ਫੋਟੋਆਂ ਖਿੱਚਣੀਆਂ ਨੇ ਤਾਂ ਆਪਾਂ ਉਹ ਵੀ ਕਰ ਸਕਦੇ ਆ ਜਿਵੇਂ ਤੁਹਾਨੂੰ ਪਤਾ, ਮੈਨੂੰ ਫੋਟੋਗ੍ਰਾਫੀ ਦਾ ਬਹੁਤ ਸ਼ੌਕ ਐ। ਮੈਨੂੰ ਕੁਦਰਤੀ ਨਜ਼ਾਰੇ, ਕੈਮਰੇ ਵਿੱਚ ਕੈਦ ਕਰਨੇ ਕਿੰਨੇ ਪਸੰਦ ਹਨ। ਪਾਣਾ ਦੀ ਖੂਬਸੂਰਤੀ, ਤੇ ਤੁਹਾਨੂੰ ਪਹਾੜ ਕਿਉਂ ਪਸੰਦ ਹਨ?
ਮੈਨੂੰ ਪਹਾੜ ਇਸ ਕਰਕੇ ਪਸੰਦ ਆ ਨਾ, ਮੈਂ ਸ਼ੁਰੂ ਤੋਂ ਹੀ ਮੈਨੂੰ ਕੁਦਰਤ ਨਾਲ ਜੁੜੇ ਰਹਿਣ ਦਾ, ਬਹੁਤ ਜ਼ਿਆਦਾ ਸ਼ੌਕ ਹੈਗਾ ਵਾ। ਮੈਨੂੰ ਕੁਦਰਤੀ ਚੀਜ਼ਾਂ ਵੇਖਣ ਦੇ ਵਿੱਚ ਬਹੁਤ ਜਿਆਦਾ ਦਿਲਚਸਪੀ ਹੈਗੀ ਆ, ਪਹਾੜ, ਨਦੀਆਂ ਉੱਥੋਂ ਦੇ ਜਿਹੜੇ ਜੀਵ-ਜੰਤੂ ਨੇ ਉਹ ਵੇਖਣ ਦਾ ਮੈਨੂੰ ਹੈਗਾ, ਮੇਰੇ ਮਨ 'ਚ' ਚਾਅ ਹੈਗਾ ਕਿ ਮੈਂ ਉੱਥੇ ਜਾ ਕੇ ਤੇ ਇੱਕ ਵਾਰੀ ਉੱਥੋਂ ਦਾ ਜਿਹੜੀ, ਜਿਹੜਾ ਜੀਵਨ ਆ ਉਹ ਵੇਖਾਂ ਮੈਂ।
ਹਾਂਜੀ ਅਹ ਕਿਉਂਕਿ ਉੱਥੇ ਹਵਾ, ਪਾਣੀ ਵੀ ਬਹੁਤ ਸਾਫ਼ ਹੁੰਦਾ ਹੈ, ਕਿਉਂਕਿ ਆਪਾਂ ਸ਼ਹਿਰ ਵਿੱਚ ਰਹਿਣੇ ਆ ਤੇ ਉਰੇ ਸ਼ੋਰ-ਸ਼ਰਾਬੇ ਨਾਲ ਕਿ ਮਨ ਖ਼ਰਾਬ ਹੋ ਜਾਂਦਾ ਦਿਮਾਗ ਖ਼ਰਾਬ ਹੋ ਜਾਂਦਾ ਮਤਲਬ ਕੁਝ ਦਿਨਾਂ ਦੀ ਸ਼ਾਂਤੀ ਦਾ ਦਿਮਾਗ ਭਾਲਦਾ ਈ ਆ। ਇਸ ਲਈ ਪਹਾਣ ਤੇ ਜਾਣਾ, ਵੈਸੇ ਵੀ ਠੀਕ ਰਹਿੰਦਾ।
ਹਾਂਜੀ-ਹਾਂਜੀ। ਤੇ ਜਾ ਕੇ ਮਿਲਦਾ ਐ ਨਾ ਉਹ ਸਾਨੂੰ, ਆਪਣੇ ਇਲਾਕੇ ਦੇ ਵਿੱਚ ਨਹੀ ਮਿਲ ਸਕਦਾ, ਬਰਫ਼ ਪਹਾੜਾਂ ਵਿੱਚ ਜਿਹੜੀ ਬਰਫ਼ ਪੈਂਦੀ ਐ ਉਹ ਦੇਖਣਾ ਜਾਂ ਉੱਥੋਂ ਦਾ ਜਿਹੜਾ ਸੱਭਿਆਚਾਰਕ ਜਦੋਂ ਅਸੀਂ ਖਾਣਾ ਖਾਣੇ ਆ ਹੈ ਨਾ ਉਹ ਵੱਖਰਾ ਹੀ ਇੱਕ ਤਰ੍ਹਾਂ ਦਾ ਹੁੰਦਾ ਆ ਸਾਡੇ ਲਈ ਵੇਖਣਾ।
ਹਾਂਜੀ, ਉਹ ਆਪਾਂ ਨੂੰ ਉਰੇ ਤਾਂ, ਅ ਬਦਲਾਂ 'ਚ' ਇੰਨੀ ਉਹ ਆ ਪ੍ਰਦੂਸ਼ਣ ਕਰਕੇ ਆਪਾਂ ਨੂੰ ਤਾਂ ਕਦੇ-ਕਦੇ ਸਵੇਰ ਦਾ ਸੂਰਜ ਚੜ੍ਹਦਾ ਦੇਖਣ ਨੂੰ ਵੀ ਨਹੀਂ ਮਿਲਦਾ। ਉੱਥੇ ਪਹਾੜਾਂ ਦੇ ਉੱਪਰ ਆਪਾਂ ਸੂਰਜ ਚੜ੍ਹਦਾ ਵੀ ਦੇਖ ਸਕਦੇ ਹਾਂ।
ਬਿਲਕੁਲ-ਬਿਲਕੁਲ ਉਸ ਇਲਾਕੇ ਵਿੱਚ ਨਾ ਅ ਮੈਨੂੰ ਲੱਗਦਾ ਕਿ ਤੰਦਰੁਸਤ ਟੀ ਵੀ ਜ਼ਿਆਦਾ ਹੋਵੇਗੀ, ਬਾਕੀ ਹੋਰ ਉੱਥੇ ਪਹਾੜਾਂ ਵਿੱਚ ਨਾ ਵੈਸੇ ਜਿਹੜਾ ਮੌਸਮ ਆ ਨਾ ਕਦੀ ਕਦੀ ਬਦਲ ਜਾਂਦਾ ਆ ਜਿਵੇਂ ਕਿ ਪਤਾ ਵੀ ਨਹੀਂ ਲੱਗਦਾ ਕਿ ਅਚਨਚੇਤ ਜਿਹੜਾ ਹੈਗਾ ਵਾ ਬਾਰਿਸ਼ ਵੀ ਹੋ ਜਾਂਦੀ ਆ। ਤੇ ਜਾਂ ਫਿਰ ਧੁੱਪ ਵੀ ਲੱਗ ਜਾਂਦੀ। ਗਰਮੀ ਵੀ ਹੋ ਜਾਂਦੀ ਐ ਵਿੱਚੋਂ-ਵਿੱਚੋਂ। ਤੇ ਮੇਰੇ ਹਿਸਾਬ ਨਾਲ ਫਿਰ ਸਾਨੂੰ ਨਾ ਦੋਵੇਂ ਕੱਪੜੇ ਖੜਨੇ ਚਾਹੀਦੇ ਆ। ਇੱਕ ਸਰਦੀਆਂ ਵਾਲੇ ਵੀ ਤੇ ਗਰਮੀਆਂ ਵਾਲੇ ਵੀ। ਤੁਹਾਡਾ ਕੀ ਖਿਆਲ ਐ।
ਹਾਂਜੀ-ਹਾਂਜੀ, ਆਪਾਂ ਨੂੰ ਦੋਨੇ ਕਰਨੇ ਚਾਹੀਦੇ ਹਨ ਕਿਉਂਕਿ ਪਹਾੜਾਂ 'ਚ' ਕਦੇ -ਕਦੇ ਮੌਸਮ ਦਾ ਪਤਾ ਨੀ ਲੱਗਦਾ। ਪਰ ਹੁਣ ਜਿਵੇਂ ਆਪਾਂ ਨੈੱਟ 'ਤੇ ਦੇਖ ਸਕਦੇ ਆ। ਉਹ ਗਰਮੀ ਦਿਖਾ ਰਿਹਾ ਪਰ ਆਪਾਂ ਨੂੰ ਕਿਸਮਤ ਚੰਗੀ ਮਿਲੀ ਤਾਂ ਆਪਾਂ ਨੂੰ ਬਰਫ਼ ਦੇਖਣ ਨੂੰ ਵੀ ਮਿਲ ਸਕਦੀ ਏ ਉੱਥੇ ਤੇ ਇਸ ਲਈ ਆਪਾਂ ਨੂੰ ਦੋਨੇ ਸਰਦੀਆਂ ਦੇ ਮੋਟੇ ਤੇ ਪਤਲੇ ਕੱਪੜੇ ਦੋਨੇ ਨਾਲ ਲੈ ਕੇ ਜਾਣੇ ਚਾਹੀਦੇ ਹਨ।
ਠੀਕ- ਠੀਕ ਆ। ਬਿਲਕੁਲ ਠੀਕ ਆ। ਤੇ ਹੋਰ ਮੈਨੂੰ ਲੱਗਦਾ ਏ ਕੇ ਅਸੀਂ ਚਲੋ ਸਾਡਾ ਨਾ ਕਾਫ਼ੀ ਲੰਬਾ ਸਫ਼ਰ ਹੋਣਾ ਵਾ ਹਨਾ। ਤੇ ਮੈਨੂੰ ਲੱਗਦਾ ਏ। ਕਿ ਫਿਰ ਇਸ ਵਾਸਤੇ ਸਾਨੂੰ ਆਪਣੇ ਨਾਲ ਕੁੱਝ ਖਾਣ ਪੀਣ ਦੀਆਂ ਚੀਜ਼ਾਂ ਪਾਣੀ, ਬਿਸਕਿਟ, ਨਮਕੀਨ ਆਦਿ ਇਹੋ ਜੀਆਂ ਚੀਜਾਂ ਸਾਨੂੰ ਨਾਲ ਰਖੱਨੀਆ ਚਾਹੀਦੀਆਂ ਨੇ। ਤਾਂ ਕੇ ਜੇ ਸਾਨੂੰ ਕਿਸੇ ਰਾਹ - ਰਸਤੇ ਵਿੱਚ ਕੋਈ ਦੁਕਾਨ ਨੀ ਮਿਲਦੀ ਹੈਗੀ। ਤੇ ਚਲੋ ਅਸੀਂ ਸਾਡੇ ਕੋਲ ਹੋਏਗਾ ਸਾਨੂੰ ਕੋਈ ਅਹ ਮੁਸੀਬਤ ਨੀ ਆਏਗੀ।
ਹਾਂਜੀ, ਇਹ ਤਾਂ ਹੈ ਕਿਉਂਕਿ ਜੇ ਆਪਾਂ ਘਰੋਂ ਈ ਲੈ ਕੇ ਜਾਵਾਂਗੇ ਤਾਂ ਇੱਕ ਤਾਂ ਆਪਾਂ ਨੂੰ ਸਸਤਾ ਵੀ ਪਏਗਾ। ਕਿਉਂਕਿ ਪਹਾੜਾਂ ਤੇ ਮੈਂ ਸੁਣਿਆ ਅਕਸਰ ਕਿ ਸਮਾਨ ਉੱਥੇ ਬਹੁਤ ਮਹਿੰਗਾ ਹੁੰਦਾ ਆ। ਆ ਦੁਕਾਨਾਂ ਕਰਕੇ ਉੱਥੇ ਕਈ ਸਮਾਨ ਬਹੁਤ ਮਹਿੰਗੇ ਰੇਟ ਤੇ ਵੇਚਦੇ ਹਨ। ਆਪਾਂ ਘਰੋਂ ਲੈ ਕੇ ਜਾਵਾਂਗੇ ਨਾਲੇ ਆਪ ਆਪਣੇ ਪੈਸੇ ਬਚਣ ਗੇ। ਤੇ ਆਪਾਂ ਨੂੰ ਕੋਈ ਹੋਰ ਦਿੱਕਤ ਪਰੇਸਾਨੀ ਨੀ ਮੈਨੂੰ ਲੱਗਦਾ ਆਣੀ ਚਾਹੀਦੀ।
ਹਾਂਜੀ- ਹਾਂਜੀ, ਚਲੋ ਇਹ ਤੁਸੀਂ ਬਿਲਕੁਲ ਸਹੀ ਸਲਾਹ ਦਿੱਤੀ ਜੇ। ਤੇ ਬਾਕੀ ਹੋਰ ਅਸੀਂ ਉਥੇ ਜਾ ਕੇ ਕੀ- ਕੀ ਕਰ ਸਕਦੇ ਆ। ਪਹਾੜੀ ਇਲਾਕਿਆਂ ਦੇ ਵਿੱਚ ਜਿਵੇਂ ਟਰੈਕਿੰਗ ਵਗੈਰਾ ਕਰ ਸਕਦੇ ਆ ਹਨਾ।
ਹਾਂਜੀ, ਉੱਥੇ ਤ ਆਪਾਂ ਕਾਫੀ ਅਡਵੈਂਚਰ ਕਰ ਸਕਦੇ ਆਂ। ਐਡਵੈਂਚਰ, ਐਕਟੀਵਿਟੀਆਂ ਕਰ ਸਕਦੇ ਆ। ਮੈਨੂੰ ਤਾ ਟਰੈਕਿੰਗ ਦਾ ਬਹੁਤ ਸ਼ੌਕ ਐ।
ਠੀਕ - ਠੀਕ ਆ। ਮੈਨੂੰ ਵੀ ਇਹੋ ਹੀ ਬਹੁਤ ਜਿਆਦਾ ਸ਼ੌਕ ਹੈਗਾ ਵਾ। ਪਹਾੜਾਂ ਤੇ ਘੁੰਮਣ ਦਾ ਟ੍ਰੈਕਿੰਗ ਜਿਵੇਂ ਪੈਰਾਗਲਾਈਡਿੰਗ ਹੋ ਗਈ। ਤੇ ਬਟ ਨਾ ਮੈਨੂੰ ਥੋੜਾ ਪਰ ਮੈਨੂੰ ਥੋੜਾ ਜਿਹਾ ਨਾ ਡਰ ਵੀ ਲੱਗਦਾ ਐ। ਕਿਉਂਕਿ ਪਹਿਲੀ ਵਾਰ ਇਹੋ ਜਿਹਾ ਕਰਨਾ ਐਂ ਐਡਵੈਂਚਰ। ਤੇ ਬਟ ਇਹ ਐ ਕਿ ਮਨ ਨੂੰ ਖੁਸ਼ੀ ਵੀ ਮਿਲੇਗੀ।
ਹਾਂਜੀ, ਪੈਰਾਗਲਾਈਡਿੰਗ ਤੋਂ ਡਰ ਤਾਂ ਲੱਗਦਾ ਈ ਐ। ਤੇ ਕਿਉਂਕਿ ਪਹਾੜ ਤੋਂ ਛਾਲ ਜੋ ਮਰਨੀ ਹੁੰਦੀ ਐ। ਪਰ ਇੰਦਰ ਜੀ ਕੋ ਤਾਂ ਕੋਈ ਗੱਲ ਨੀ, ਉਹਨਾਂ ਦੇ ਬੰਦੇ ਨਾਲ ਹੁੰਦੇ ਨੇ। ਉਹਨਾਂ ਦੀ ਆਪਣੀ ਸੁਰੱਖਿਆ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਐ। ਕਿਉਂਕਿ ਉਹੀ ਤਾਂ ਕਹਿੰਦੇ ਆ ਡਰ ਦੇ ਅੱਗੇ ਜਿੱਤ ਹੁੰਦੀ ਐ।
ਹਾਂਜੀ- ਹਾਂਜੀ ਹਾਂਜੀ ਬਿਲਕੁਲ ਬਿਲਕੁਲ -ਬਿਲਕੁਲ ਸਹੀ ਆ ਸਹੀ ਆ। ਜੀਵਨ ਦੇ ਵਿੱਚ ਅਸੀਂ ਵੀ ਕੁਛ ਨਵਾਂ ਕਰਾਂਗੇ। ਤੇ ਵਧੀਆ ਲੱਗੇਗਾ।
ਹਾਂ ਪਰ ਆਪਾਂ ਨੂੰ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਚਾਹੀਦਾ। ਕਿ ਜਿੱਥੇ ਆਪਾਂ ਜਾਈਏ ਉੱਥੇ ਆਪਾਂ ਸਫਾਈ ਜਾ ਨਾ ਰਹੀਏ ਆਪਾਂ ਉੱਥੇ ਕੂੜਾ ਕਰਕਟ ਤੇ ਗੰਦ ਨਾ ਫੈਲਾਈ ਐ।
ਹਾਂਜੀ ਹਾਂਜੀ। ਇਹ ਵੀ ਕਾਫ਼ੀ ਨਾ ਖ਼ਬਰਾਂ ਦੇਖਣ ਨੂੰ ਮਿਲਦੀਆਂ ਨੇ। ਪਹਾੜੀ ਇਲਾਕਿਆਂ ਦੇ ਵਿੱਚ ਜਾਂ ਤ ਤਸਵੀਰਾਂ ਵੇਖਣ ਨੂੰ ਮਿਲਦੀਆਂ ਹੀ ਰਹਿੰਦੀਆਂ। ਕਿ ਉੱਥੇ ਕੂੜਿਆਂ ਦੇ ਨਾ ਕਈ ਕਿਤੇ-ਕਿਤੇ ਜਗ੍ਹਾ ਤੇ ਕੂੜਿਆਂ ਦੇ ਢੇਰ ਲੱਗੇ ਹੁੰਦੇ ਆ। ਉਹ ਇਨਸਾਨਾਂ ਦੁਬਾਰੇ ਫੈਲਾਏ ਗਏ ਨੇ ਪਹਾੜਾਂ ਤੇ।
ਹਾਂਜੀ, ਕਈ ਲੋਕ ਮੈਂ ਤਾਂ ਖੁਦ ਦੇਖਿਆ। ਘੁੰਮਣ ਜਾਂਦੇ ਹਨ। ਘੁੰਮ ਕੇ ਫੋਟੋ ਵਗੈਰਾ ਖਿਚਾ ਕੇ ਆ ਜਾਂਦੇ ਨੇ। ਤੇ ਆਪਣਾ ਕੂੜਾ ਕਰਕਟ ਚੱਕਦੇ ਨੀ। ਉੱਥੇ ਹੀ ਛੱਡ ਕੇ ਆ ਜਾਂਦੇ ਨੇ।
ਬਿਲਕੁਲ ਬਿਲਕੁਲ। ਉੱਥੇ ਜਾ ਕੇ ਜਿੱਦਾਂ ਪਲਾਸਟਿਕ ਦਾ ਕਚਰਾ ਹੋ ਗਿਆ। ਤੇ ਹੋਰ ਵੀ ਕੋਈ ਵੀ ਜਦੋਂ ਜਦੋਂ ਕੁਛ ਵੀ ਖਾਣ ਪੀਣ ਦਾ ਖਾਂਦੇ ਨੇ ਤੇ ਪੈਕਟਾਂ ਆਪਣੇ ਉੱਥੇ ਸੁੱਟ ਦਿੰਦੇ ਨੇ। ਚਾਹੀਦਾ ਏ ਕਿ ਹਾਂਜੀ।
ਕੁਦਰਤ ਤਾਂ ਆਪਣੀ ਜ਼ਿੰਮੇਵਾਰੀ ਏ। ਇਹ ਕਿਸੇ ਹੋਰ ਨਾਲ ਸਾਫ਼ ਕਰਦੇ ਨਹੀਂ ਆਪਾਂ ਹੀ ਕਰਨੀ ਆ।
ਹਾਂਜੀ ਹਾਂਜੀ। ਬਿਲਕੁਲ ਬਿਲਕੁਲ ਸਹੀ ਹੈ। ਇਹ ਤੇ ਸਾਡੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਜਿਹੜਾ ਕੁਦਰਤ ਨੂੰ ਕਿਵੇਂ ਸਾਫ਼ ਸੁਥਰਾ ਰੱਖਣਾ ਵਾ। ਬਾਕੀ, ਸਾਡੀ ਜਿਹੜੀ ਯਾਤਰਾ ਆ।
ਹਾਂਜੀ।
ਵਧੀਆ ਰਵੇ ਤੇ ਮੇਰਾ ਮੇਰਾ ਇਹ ਵੀ ਮਨ ਚ ਖਿਆਲ ਹੈਗਾ ਵਾ ਕਿ ਜੇ ਅਗਰ, ਰੱਬ ਨਾ ਕਰੇ ਜੇਕਰ ਕਿਸੇ ਦੀ ਹਾਲਤ ਜੇਕਰ ਕਿਸੇ ਦੀ ਸਿਹਤ ਵਿਗੜ ਜਾਂਦੀ ਆ। ਤੇ ਸਾਨੂੰ ਆਪਣੇ ਨਾਲ ਕੁੱਝ ਦਵਾਈਆਂ ਵੀ ਲੈ ਕੇ ਜਾਣੀਆਂ ਚਾਹੀਦੀਆਂ ਨੇ।
ਹਾਂਜੀ ਹਾਂਜੀ। ਇਹ ਤਾਂ ਹੈ ਆਪਾਂ ਕੁਝ ਜੋ ਜ਼ਰੂਰੀ ਦਵਾਈਆਂ ਹੁੰਦੀਆਂ ਨੇ ਆਪਾਂ ਨਾਲ ਲੀ ਆਪਾਂ ਉਦੋਂ ਹੀ ਦੇਖ ਸਕਦੇ ਹਾਂ ਆਪਾਂ ਇੱਕ ਦਿਨ ਇਕੱਠੇ ਹੁੰਦੇ ਹਾਂ ਤੇ ਆਪਾਂ ਸਾਰੇ ਮਿਲ ਕੇ ਸਲਾਹ ਕਰਦੇ ਹਾਂ ਕਿ ਕੀ-ਕੀ ਕਰਨਾ ਏ, ਕਿਵੇਂ ਕਰਨਾ ਹੈ, ਤੇ ਕਿੱਥੇ ਰਹਿਣਾ ਹੈ? ਕਿਉਂਕਿ ਆਪਾਂ ਦੋ ਜਣੇ ਨਹੀਂ ਸਲਾਹ
ਠੀਕ ਠੀਕ ਜੇ, ਤੇ ਚਲੋ ਕੋਈ ਨੀ ਫਿਰ ਮੈਂ ਤੁਹਾਡੇ ਘਰ ਆ। ਜਾਂਗੇ ਜਾਂ ਤੁਸੀਂ?
ਹਾਂਜੀ ਇਹ ਤਾਂ ਹੈ। ਆਪਾਂ ਇਕੱਠੀ ਮਿਲ ਕੇ ਸਲਾਹ ਕਰਾਂਗੇ। ਕਿਉਂਕਿ ਦੋ ਬੰਦਿਆਂ ਦੀ ਗੱਲ ਹੋਰ ਹੁੰਦੀ ਹੈ ਅਤੇ ਬਾਕੀ ਆਪਣਾ ਜਿਹੜਾ ਸਾਰਾ ਦੋਸਤ ਜਾ ਰਹੇ ਹਾਂ ਤੇ ਉਹਨਾਂ ਨਾਲ ਮਿਲ ਕੇ ਸਲਾਹ ਕਰਨ ਤੇ ਹੀ ਪਤਾ ਲੱਗੇਗਾ ਕਿ ਆਪਾਂ ਕੀ ਕਰਨਾ ਉੱਥੇ।
ਹਾਂਜੀ ਹਾਂਜੀ। ਬਿਲਕੁਲ- ਬਿਲਕੁਲ। ਸਹੀ ਜੇ। ਤੇ ਚਲੋ ਫਿਰ ਠੀਕ ਆ। ਜਦੋਂ ਤੁਹਾਡਾ ਟਾਈਮ ਮਿਲਦਾ ਤੁਸੀਂ ਆਇਓ ਘਰ, ਤੇ ਅਸੀਂ ਫਿਰ ਸਲਾਹ ਕਰਦੇ ਆ।
ਹਾਂਜੀ, ਚਲੋ ਠੀਕ ਏ ਜੀ। ਸਤਿ ਸ੍ਰੀ ਆਕਾਲ।
ਹਾਂਜੀ ਹਾਂਜੀ। ਸਤਿ ਸ੍ਰੀ ਅਕਾਲ ਜੀ।